ਹੇਲੋ, ਸਾਸਰੀ ਅਕਾਲ ਜੀ ਵਧੀਆ ਤੁਸੀਂ ਸੁ ਵਧੀਆ ਤੁਸੀਂ ਸੁਣਾਓ?
ਹੋਰ ਕੀ ਕਰਨ ਡਏਓ?
ਕੁਛ ਨੀ ਕਰਦੇ ਪੇ, ਵਿਹਦੇ ਬੈਠੇ ਹ ਅਸੀਂ ਤਾਂ।
ਅੱਛਾ ਜੀ। ਹੋਰ ਬ੍ਰੇਕਫਾਸਟ ਚ ਕੀ ਕੀਤਾ ਸੀ ਅੱਜ?
ਬ੍ਰੇਕਫਾਸਟ 'ਚ ਰਾਈਸ ਬਣਾਏ ਸੀ।
ਹਾਂਜੀ। ਖਾਲੇ ਰਾਈਸ ਮਤਲਬ ਜਾਂ ਨਮਕੀਨ ਚੋਲ।
ਹੂ। ਹਾਂ ਰਾਈਸ ਨਮਕੀਨ ਚੌਲ ਇੱਕੋ ਗੱਲ ਆ, ਰਾਈਸ ਨੂੰ ਚਾਵਲ ਈ ਤਾਂ ਕਹਿੰਦੇ ਨੇ।
ਨਈ ਨਈ ਇੱਕ ਹੁੰਦੇ ਆ ਸਾਦੇ ਰਾਈਸ ਇੱਕ ਹੁੰਦੇ ਆ ਨਮਕੀਨ ਰਾਈਸ।
ਰਾਈਸ ਬਣਾਏ ਸੀ ਅਰ ਨਮਕੀਨ ਬਣਾਏ ਸੀ।
ਹਾਂਜੀ ਹਾਂਜੀ ਨਮਕੀਨੀ ਰਾਈਸ ਕਹਿ ਦੋ।
ਹਾਂ ਹਾਂ ਕੋਈ ਨੀ।
ਹਾਂਜੀ।
ਤੁਸੀਂ ਕੀ ਖਾਧਾ ਸੀ ਅੱਜ ਬ੍ਰੇਕਫਾਸਟ ਵਿੱਚ?
ਬ੍ਰੇਕਫਾਸਟ 'ਚ ਜੀ ਅਸੀਂ ਚਾਹ ਨਾਲ ਬਿਸਕਿਟ ਹੀ ਖਾਦੇ ਸੀ ਜ ਬਸ ਜੀ।
ਅੱਛਾ।
ਹਾਂਜੀ।
ਤੇ ਲੰਚ ਚ ਕੀ ਖਾਧਾ?
ਲੰਚ 'ਚ ਅੱਜ, ਲੰਚ 'ਚ ਨਾਨ ਖਾਦੇ ਸੀ ਜੀ।
ਅੱਛਾ ਬਸ ਹੋ ਗਿਆ। ਸਹੀਏ ਮੈਦੇ ਵਾਲੀ ਚੀਜ਼ਾਂ ਮਲਬ ਕਿ ਸਵੇਰੇ ਖਾ ਲੈਣੀ ਚਾਹੀਦੀਆਂ ਰਾਤੀ ਨੀ ਖਾਣੀ ਚਾਹੀਦੀਆਂ ਪਚਦਾ ਨੀ ਹੈਗਾ ਮੈਂਦ ਜਲਦੀ।
ਉਹ ਤਾਂ ਹੈ ਮੈਂ ਸਵੇਰੇ ਹੀ ਖਾ ਖੂ ਕੇ ਆਪਣਾ, ਹੋ ਜਾਂਦਾ। ਵੈਸੇ ਕਈ ਵਾਰ ਮੈਂ ਜੰਮ ਜਾਂਦਾ ਨਾ ਮੈਂਦਾਂ ਮੁੱਦਾ। ਪੇਨ ਹੁੰਦਾ ਵੈਸੇ ਫਿਰ ਵੀ ਨ ਟਲਨਾ ਮੈਂ।
ਕਯੋੰ?
ਪਤਾ ਨੀ ਜੀ ਇੱਕ ਵਾਰੀ ਬਿਮਾਰ ਹੋਨ ਦਾ ਨਾ ਚਸਕਾ ਜਾ ਪੇਯਾ ਮੈਨੂੰ। ਕਿ ਬਾਈ ਇੱਕ ਵਾਰ ਹੋਣਾ ਜਾਦਾ ਈ ਹੋਣਾ।
ਹਾਂ। ਸਈ ਏ ਮਤਲਬ ਕਿ ਚੀਜ਼ ਛੱਡਨੀ ਨੀ ਹੈਗੀ ਬਿਮਾਰ ਹੋ ਕੇ ਛੱਡਨੀ ਏ ਹੈਨਾ?
ਹਾਂਜੀ, ਹਾਂਜੀ, ਹਾਂਜੀ।
ਸਈ ਏ। ਫਿਰ ਰੋ ਦਿਨ ਰਾਤ ਖਾਯਾ ਕਰੋ।
ਹਾਂ ਦਿਨ ਰਾਤ ਤਾਂ ਨਈ ਐਨਾ ਵੀ ਮਤਲਬ ਭੁੱਖਾ ਨੀ ਆਂ ਮੈਂ, ਦਿਨ ਰਾਤ ਖਾਈ ਜਾਵਾਂ, ਖਾਈ ਜਾਵਾਂ, ਖਾਈ ਜਾਵਾਂ।
ਨਈ ਭੁੱਖੇ ਦੀ ਗੱਲ ਨੀ ਹੈਗੀ ਤੁਸੀਂ ਤੁਸੀਂ ਆਪ ਈ ਤੇ ਕੈ ਰੇ ਓ ਕਿ ਬਈ ਮੈਂ ਇੱਕ ਵਾਰ ਬਿਮਾਰ ਹੋ ਕੇ ਓ ਰੈਣਾ ਐ ਤੇ ਦਿਨ ਰਾਤ ਖਾਓਗੇ ਤਾਂ ਈ ਤੇ ਬੀਮਾਰ ਹੋਵਗੇ।
ਤੇ ਫੇਰ ਮਤਲਬ ਕਿ ਐ ਵੀ ਤਾਂ ਹੋ ਸਕਦਾ ਐ ਕਿ ਬਈ ਕੱਚਾ ਮੈਦਾ ਮੈਂ ਘੋਲਾਂ ਤੇ ਓਨੂੰ ਖਾ ਜਾ ਹਾਂ ਓ ਬੈਟਰ ਰਏਗਾ।
ਹਾਂ ਓ ਬੈਟਰ ਰਏਗਾ, ਓ ਖਾਇਆ ਵੀ ਨੀ ਜਾਏਗਾ ਨਈ। ਓ ਤੁਆਡੇ ਕੋਲ ਖਾਇਆ ਈ ਨੀ ਜਾਏਗਾ ਪਿਆ ਈ ਨੀ ਜਾਏਗਾ ਪੈਲੀ ਗੱਲ ਏ।
ਨਈ ਮੈਂ ਵਿੱਚ ਨਾ ਪੈਲਾਂ ਮਿੱਠਾ ਪਾਨੀ ਕਰ ਲਾਂਗਾ ਨਾ ਚੀਨੀ ਡਾਲ ਕੇ, ਹਿਲਾ ਕੇ ਮਿੱਠਾ ਪਾਨੀ ਬਨਾ ਕੇ ਫੇਰ ਪੀਵਾਂਗਾ। ਸ਼ਰਬਤ ਟਾਈਪ।
ਚਲੋ ਕੋਈ ਨੀ, ਕਜੇ ਟਰਾਈ ਕਰਕੇ ਵੇਖਨਾ।
ਹਾਂਜੀ-ਹਾਂਜੀ, ਅਹ ਤੁਆਡੇ ਕੈਨੇ ਤੇ ਅੱਜ ਈ ਕਰ ਲਾਂ?
ਨਈ-ਨਈ ਮੇਰੇ ਕੈਨੇ ਤੇ ਕਯੋਂ ਕਰਦੇ ਓ ਜਦੋਂ
ਨਈ, ਨਈ, ਨਈ ਤੁਸੀਂ ਕੈਣੇ ਹੋ ਕਿ ਬਈ ਬਿਮਾਰ ਹੋ ਜਵੇ ਤੇ ਮੇਰੇ ਤੇ ਨਾ ਪਾ ਦੇ ਕਿੱਥੇ।
ਨਈ-ਨਈ, ਮੈਂ ਤੇ ਮੈਂ ਨੀ ਕੀਤੀ ਓ ਤੇ ਤੁਸੀਂ ਗੱਲ ਕੀਤੀ ਐ ਮੈਂ ਤੇ ਤਾਂ ਕੇਆ ਵੇਖ ਲੈਨਾ ਟਰਾਈ ਕਰਕੇ।
ਨਈ, ਨਈ, ਨਈ, ਨਈ ਨਾਮ ਨੀ ਆਂਦਾ ਤੁਆਡਾ ਓ ਤੁਸੀਂ ਮੈਨੂੰ ਰੈਸਿਪੀ ਬੜੀਆਂ ਦੱਸਤੀ ਐ।
ਮੈਂ ਨੀ ਦੱਸੀ ਰੈਸਪੀ, ਰੈਸਪੀ ਤੇ ਆਪ ਈ ਦੱਸ ਦਸੀ ਤੁਸੀਂ।
ਅਪਣੇ ਆਪ ਈ ਦੱਸਤੀ ਮੈਂ।
ਹੋਰ ਕੀ ਖੁਦ ਈ ਤੇ ਕੇਆ ਨੇ ਮੈਂ ਨਾਨ ਘੋਲ ਕੇ ਮੈਂ ਕੇਆ ਤੁਆਡੇ ਕੋਲ ਪੀਆ ਈ ਨੀ ਜਾਏਗਾ ਫੇਰ ਤੁਸੀਂ ਕੇਆ ਮੈਂ ਵਿੱਚ ਮਤਲਬ ਕਿ ਮਿੱਠਾ ਪਾ ਦਾਂਗਾ ਫੇਰ ਪੀ ਲਾਂਗਾ।
ਅੱਛਾ ਆਹ ਦੱਸੋ ਫਿਰ ਮਿੱਠੇ 'ਚ ਕੇੜਾ ਮਿੱਠਾ ਚੱਲਣਾ ਮਤਲਬ ਕਿ ਅ ਸ਼ੱਕ ਕਰ ਚੱਲੇਗੀ, ਬੂਰਾ ਚੱਲੇਗਾ ਜਾਂ ਫਿਰ ਚੀਨੀ ਚੱਲੇਗੀ?
ਗੁੜ ਵਾਲਾ ਪੀ ਲੋ।
ਗੁਡ ਅ ਫਿਰ ਪੈਲਾਂ ਤਾਂ ਓਨੂੰ ਪਿੰਗਲਾਣਾ ਪੜੇਗਾ ਨਾ, ਗਰਮ ਪਾਣੀ ਕਰਕੇ।
ਕੋਈ ਗੱਲ ਨੀ ਕਰ ਲੈਣਾ, ਇੰਨਾ ਕਰ ਰੇ ਤੇ ਥੋੜਾ ਜਾ ਹੋਰ ਊਧਮ ਕਰ ਸਕਦੇ ਓ ਅਪਣੇ ਲਈ।
ਮੈਨਤ ਨੀ ਅ ਮੇਨ, ਮੇਨ ਮੈਨਤ ਨੀ ਹੁੰਦੀ ਨਾ।
ਹਾਂ ਤਾਂ ਫੇਰ ਬੂਰਾ, ਫਿਰ ਬੂਰਾ ਪਾ ਕੇ ਮਤਲਬ ਕਿ ਬੂਰੇ ਤੋਂ ਜਲਦੀ ਹੋ ਜੇਗਾ, ਜਲਦੀ ਘੁਲ ਜੇਗਾ।
ਹਾਂ ਮੈਂ ਆਹੀ ਸੋਚ ਰਆਂ ਵਾਂ ਨਾਲੇ ਨਾਲ ਪਾ ਕੇ ਨਾ, ਓਨੂੰ ਘੁਮਾ ਦਾਂਗਾ ਨਾਲੇ ਘੁਲ ਜੇਗਾ।
ਮੈਦੇ ਨੂੰ ਵੀ ਟਾਈਮ ਲੱਗੇਗਾ ਘੁਲਣ ਇਚ ਮੈਦੇ ਨੂੰ ਵੀ ਤੇ ਘੋਲੋਗੇ ਨਾ।
ਨਈ ਓਨੂੰ ਤਾਂ ਪਾ ਕੇ ਪਾਣੀ ਦਾ ਚਮਚ ਘੁਮਾ ਦਾਗਾਂ ਯੂ ਯੂ। ਘਮਾ ਕੇ ਸਾਰਾ ਅੰਦਰ, ਘਮਾ ਕੇ ਸਾਰਾ ਅੰਦਰ ਹਾਂਜੀ।
ਕਰ ਲੈਨਾ ਕਦੀ ਟਰਾਈ, ਤੁਆਡਾ ਦਿਲ ਕਰੇ ਤਾਂ।
ਅਹ ਦੇਖਦਾ ਮੈਂ ਟਰਾਈ ਕਰਾਂਗਾ ਇੱਕ ਵਾਰੀ ਨਾ। ਕਿਉਂਕਿ ਇਦਾਂ ਕਰਦੀਆਂ ਮਤਲਬ ਮੰਮੀ-ਪਾਪਾ ਦੀ ਖਾ ਕੇ ਗਾਲਾਂ ਤਾਂ ਮੰਨਿਆ ਨੀ ਕੀ ਪਤਾ ਐਵੇਂ ਮਣ ਜਾਣ।
ਸਹੀ ਗੱਲ ਏ।
ਹਾਂਜੀ ਹੋਰ ਦੱਸੋ?
ਹੋਰ ਸਭ ਵਧੀਆ।
ਕੀ ਫੇਵਰੇਟ ਹੈ ਜੀ ਤੁਹਾਡਾ ਫੁਡ ਚ?
ਕਿਦੇ ਚ?
ਫੂਡ ਫੁਡ।
ਫੁਡ ਚ
ਹਾਂਜੀ
ਫਾਸਟ ਫੂਡ ਵਿੱਚ?
ਨਈ ਸੋਫਟ ਫੁੱਡ ਕੋਈ ਵੀ ਹੋਵੇ ਫਾਸਟ ਫੂਡ ਜਾਂ ਕੁਛ ਵੀ ਮਤਲਬ ਪੀਜ਼ਾ, ਬਰਗਰ ਐਵੇਂ ਮਤਲਬ
ਹਾਂ ਮੈਨੂੰ ਤਾਂ ਫਾਸਟ-ਫੂਡ ਹੀ ਪਸੰਦ ਹੈਗਾ।
ਯਾ ਸਾਰਾ ਈ ਪਸੰਦ ਏ?
ਸਾਰਾ ਪਸੰਦ ਨੀ ਹੈਗਾ।
ਮੈਂ ਕਿਹਾ ਫਿਰ ਤਾਂ, ਮੈਂ ਕਿਹਾ ਫਿਰ ਤਾਂ ਰੈੜੀ ਵਾਲਾ ਹੀ ਬਾਹਰ ਬੁਲਾਣਾ ਪੈ ਜੇਗਾ।
ਹਾਂ ਸੋਚਦੀ ਤੇ ਪਿਆ ਮੈਂ ਵੀ ਇਹੀ ਕੰਮ ਕਰਲਾ ਬਾਹਰ ਰੇੜੀ ਲਾ ਲਾ।
ਨਈ ਰੇੜੀ ਵਾਲਾ ਆ ਜਾਏਗਾ। ਉਹ ਲਿਖਿਆ ਹੁੰਦਾ ਨਾ ਕਈਆਂ ਨੇ ਬਾਈ ਕੈਟਰਿੰਗ ਤੇ ਵਿਆਹ -ਸ਼ਾਦੀਆਂ ਲਈ ਸੰਪਰਕ ਕਰੇ, ਹਾਂਜੀ ਉਹ ਤੁਸੀਂ ਫੋਨ ਕਰਕੇ ਬੁਲਾ ਲਓ ਬਾਈ ਆ ਜਾਓ ਤੀਨ- ਚਾਰ ਬੰਦਿਆਂ ਨੇ ਖਾਣਾ। ਹਾਂਜੀ ਹਾਂਜੀ ਤਿੰਨ, -ਚਾਰ ਬੰਦਿਆਂ ਨੇ ਈ ਖਾਣਾ।
ਆਪਣਾ ਠੇਲਾ ਲੈ ਆਓ।
ਹਾਂਜੀ, ਹਾਂਜੀ, ਹਾਂਜੀ।
ਹੂੰ।
ਨਈ ਓ ਠੈਲਾ ਨੀ ਲੈ ਕੇ ਆਂਦੇ ਠੈਲਾ ਨੀ ਲੈ ਕੇ ਆਂਦੇ, ਓ ਆਂਦੇ ਆ ਪੂਰਾ ਸਮਾਨ- ਸਮੂਨ ਲੈ ਕੇ ਬਠੀ-ਬੈਠੀ ਵਗੈਰਾ ਤੁਹਾਡੇ ਕੋਲ ਈ ਮੈਟੀਰੀਅਲ ਲੈਣਗੇ ਓ
ਨਈ ਮੈਂ ਓਨਾਂ ਨੂੰ ਕਾਗੀ ਤੁਸੀਂ ਬਨਾ ਕੇ ਲੇਆਓ ਮੈਂ ਤਾਨੂ ਪੈਸੇ ਐਕਸਟਰਾ ਦੇ ਦਾਗੀ ਮੈਂ ਅਪਣੇ ਘਰ ਖਲੇਰਾ ਨੀ ਪੁਆਣਾ ਯੈਸ, ਯੈਸ।
ਠੀਕ ਜੀ, ਕੀ-ਕੀ, ਕੀ-ਕੀ ਬਣਾ ਕੇ ਲਾਣਾ ਪੁਛਣਾ?
ਹਾਂ, ਓ ਮੈਂ ਦੱਸ ਦਾਂ ਗੀ ਨਾ ਜੋ-ਜੋੋ ਚੀਜ਼ ਮੈਂ ਖਾਂਣੀ
ਨਈ ਦੱਸੋ, ਜਿਵੇਂ ਮੈਂ ਈ ਆ ਮਤਲਬ ਕਿ ਮੈਂ ਬਣਾ ਦਾਗਾ। ਮੈਨੂੰ ਦੱਸੋ, ਮੈਂ ਕੋਰੀਅਰ ਕਰਵਾ ਦਵਾਗਾ ਨਾ।
ਅੱਛਾ ਕਰਵਾ ਦੋਗੇ ਤੁਸੀਂ, ਨਈ ਨਈ, ਮੈਂ ਬਿਮਾਰ ਨੀ ਹੋਣਾ ਤੁਆਡੇ ਹੱਥ ਨਾਲ ਜਿਵੇ ਤੁਸੀਂ ਕੈ ਰੇ ਹੋ
ਤਿੰਨ-ਚਾਰ ਦਿਨ ਪੁਰਾਣਾ ਕੋਰੀਅਰ ਕਰਵਾਗਾ ਲੱਗ ਜੇਗਾ ਇੰਨਾ ਟੈਮ ਤਾਂ ਸਪੀਡ ਪੋਸਟ ਤੇ ਕਰਾਵਾਂਗਾ ਨਾ ਮੈਂ।
ਨਈ-ਨਈ ਮੈਂ ਬਿਮਾਰ ਨੀ ਓਣਾ, ਮੈਨ ਵੈਸੇ ਈ ਪਰ ਐ ਕੀ ਐ ਚੀਜ਼ ਦੀ ਮਨਾ ਐ ਬੱਟ ਕ੍ਰੇਵਿਂਗ ਹੁੰਦੀ ਏ ਤੇ ਖਾ ਈ ਲੇਨੀ ਆ ਕਦੀ-ਕਦੀ ਰੋਜ਼ ਨਹੀਂ
ਕੈਦੋ ਜਦੋਂ ਤੱਕ ਆਏਗਾ ਪਾਰਸਲ ਓਨੀ ਦੂਰ ਤਾਂ ਮੈਂ ਫੇਰ ਰੇੜੀ ਚ ਪੋ-ਪੋਚ ਜਾਗੀ।
ਹਾਂ ਓ ਤਾਂ ਹੈ ਈ। ਸਾਡੇ ਘਰ ਦੇ ਕੋਲ ਈ ਰੈਸਟ੍ਰੋਰੈਂਟ ਹੈਗਾ
ਅੱਛਾ ਜੀ, ਮਤਲਬ ਸਿਟੀ ਟਾਈਮ ਮੇ ਈ ਐ ਜੀ ਤੁਆਡਾ ਘੱਰ
ਹਾਂਜੀ-ਹਾਂਜੀ।
ਹੂੰ, ਠੀਕ ਜੀ। ਫੈਦਾ ਈ ਹੁੰਦਾ ਸਿਟੀ ਦੇ ਸਾਈਡ ਹੋਵੇ ਨਾ ਘੱਰ, ਅਪਣਾ ਜਦੋਂ ਦਿਲ ਕਰੇ ਬਜ਼ਾਰੋਂ ਕੁਛ ਵੀ ਖਾ ਲੋ, ਕੁੱਛ ਵੀ ਲੇਆਓ
ਐ ਤੇ ਹੈ ਈ ਏ ਸਾਡੇ ਐਦਰ ਦੇ ਏਰੀਏ ਚ ਬੋਤ ਜਾਦਾ ਰੈਸਟੋਰੈਨਟ ਹੈ ਗੇ ਨੇ
ਹਾਂਜੀ-ਹਾਂਜੀ ਸਾਡੇ ਐਧਰ ਵੀ ਗੱਲੀ ਦੇ ਬਾਹਰ ਨਿਕਲੋ ਹੰਗਰੀ, ਡੈਮੀਨੋਜ਼ ਵਗੈਰਾ ਸਬ ਪਰੇ ਪਏਂ ਐਂ ਲੈਨਾਂ ਚ
ਐਦਾ ਡੈਮੀਨ ਅ ਡੋਮੀਨੋਸ ਤੋਂ ਨੀ ਐਗਾ ਨਾ ਜਮੈਟੋ ਹੈਗਾ ਓ ਤੇ ਮਤਲ ਕਿ
ਜਮੈਟੋ ਤਾਂ ਹੈ ਜਮੈਟੋ ਤੋਂ ਹੁੰਦਾ ਈ ਨੀ ਜਮੈਟੋ ਨੀ ਹੁੰਦਾ, ਹੁੰਦਾ ਤਾਂ ਡੋਮੀਨੋਜ ਈ ਐ। ਮੈਂ ਕੇਆ ਏ ਜਮੈਟੋ ਕਦੋਂ ਤੋ ਆ ਗਯਾ ਨਵਾਂ ਲੋਂਚ ਹੋਯਾ।
ਅਵੀ ਹੁੰਦੈ।
ਨਈ ਜਮੈਟੋ ਦੀ ਹੁੰਦੀ ਐ ਵੈਬਸਾਈਟ ਓ ਮਤਲਬ ਕਿ ਹਰ ਏਕ ਮਤਲਬ ਹਰ ਸ਼ੋਪ ਤੋਂ ਸਿਰਫ ਸ਼ੋਪ ਅ ਮਤਲਬ ਪਾਰਸਲ ਚੱਕਦਾ ਓ।
ਅੱਛਾ, ਮੈਨੂੰ ਨੀ ਪਤਾ ਸੀ ਕਿਓਕਿ ਅਪਾ ਕਦੀ ਬਨਵਾ ਔਨੋਲਾਈਨ ਕਦੀ ਅਸੀ ਮੰਗਵਾਏਆ ਨੀ ਨਾ ਸੁਣਯਾ ਜ਼ਰੂਰ ਐ।
ਹਾਂ, ਕਿਉਕਿ ਔਨਲਾਈਨ ਨਾ ਚੱਕਦਾ ਐ ਹਰ ਚੀਜ਼ ਜਿਦਾਂ ਤੁਸੀਂ ਖਾਣੇ ਆ, ਲਾ ਕੇ ਚਲੋ ਚਲੋ ਤੁਹਾਡੇ ਏਰੀਏ ਚ ਕੋਈ ਮਸ਼ਹੂਰ ਹੈਗਾ ਕਿਸੇ ਚੀਜ਼ ਦਾ ਮਤਲਬ ਕੋਈ ਰੈਸ਼ਟ ਰੈਂਟ ਯਾ ਕੁਛ ਵੀ ਮਤਲਬ ਖਾਣਾ ਐ ਤੁਸੀਂ ਓਦੀ ਚੀਜ ਮੰਗਵਾਣੀ ਐ ਘੱਰ ਬੈਠੇ-ਬੈਠੇ ਤੁਸੀਂ ਜਾਓਗੇ ਐਪ ਚ ਖੋਲ ਗੇ ਓਦਾ ਨਾਂ ਡਾਲ ਕੇ ਜੋ ਖਾਣਾ ਓ ਮੰਗਾ ਲੋਗੇ, ਹਾਂਜੀ।
ਅੱਛਾ-ਅੱਛਾ।
ਹਾਂਜੀ, ਜਮੈਟੋ ਓਧਰ ਓਨਾ ਨੂੰ ਔਡਰ ਪੇਜ ਦੇਗਾ ਤੇ ਓਨਾਂ ਦੀ ਪੇਮੈਂਟ ਕਰ ਦੇਗਾ ਫੇਰ ਤੁਸੀਂ ਜਿੱਦਾਂ ਪੇਮੈਂਟ ਕਰਨੀ ਐਂ ਓਵੇਂ ਕਰਦੋ, ਆ ਹੁੰਦੈ।
ਮੈਨੂੰ ਨੀ ਪਤਾ ਸੀ ਪੱਕੇਆ ਪਕਾ
ਮੈਂ ਕੇਹਾ ਐ ਨਵਾਂ ਪਤਾ ਨੀ ਜਮੈਟੋ ਵਾਲੇ ਨੇ ਰੈਸਟੋਰੈਂਟ ਤੇ ਨੀ ਖੋਲਤਾ।
ਕੀ ਪਤਾ ਖੋਲਤਾ ਹੋਏ।
ਨਈ ਸਾਡੇ ਐਧਰ ਨੀ ਖੁੱਲਿਆ ਨਾ ਹਜੇ।
ਸਾਡੇ ਇਧੱਰ ਕਿ ਪਤਾ ਖੁੱਲ ਗਿਆ ਹੋਏ ਤਾਂ ਈ ਮੈਂ ਕੈ ਰੀ ਆ।
ਨਈ ਤੁਸੀਂ ਕੈ ਰਹੇ ਡੈਮੀਨੋਜ, ਜਮੈਟੋ ਹੈ ਈ ਨੀ ਓੱਧਰ।
ਹਾਂ ਅੱਛਾ।
ਮੈਂ ਕੇਆ, ਨਵਾ ਰੈਸਟੋਰੈਂਟ ਨਾ ਖੋਲਤਾ ਹੋਵੇ ਹਾਂਜੀ।
ਮੈਂ ਵੀ ਬੜਾ ਸੁਣਿਆ ਦਾ ਮੈਂ ਤੇ ਤਾਂ ਕੈਤਾ।
ਤੁਸੀਂ ਤੁੱਕਾ ਮਾਰਯਾ ਤੁੱਕਾ ਪਰ ਚੱਲਿਆ ਨੀ।
ਮੈਂ ਕੋਈ ਤੁੱਕਾ ਨੀ ਮਾਰੇਆ ਬਈ ਮੈਂ ਤੇ ਸੁਣਿਆ ਮੈਂ ਤੇ ਬੋਲਯਾ।
ਨਈ, ਤੁਸੀਂ ਅ ਆਪੇ ਤਾਂ ਕੇਹਾ ਬਈ ਜਮੈਟੋ ਹੈਗਾ ਐਧਰ।
ਐਧਰ ਨੀ ਹੈਗਾ ਮੈਂ ਕੇਆ ਐਧਰ ਨੀ ਹੈਗੇ ਏਧਰੋਂ ਥੋੜੀ ਦੂਰ ਐ।
ਠੀਕ ਜੀ, ਹੋਰ ਕੁੰਮਣ ਦਾ ਪਲੈਨ ਨੀ ਬਨਾਯਾ।
ਨਈ ਕੁੰਮਣ ਦਾੱ ਪਲੈਨ ਨੀ ਬਣਾਯਾ।
ਕਿਉੱ, ਛੁੱਟੀਆਂ ਚ ਘੁੰਮ ਆਂਦੇ।
ਨਈ ਮੈਂ ਪੈਲੇ ਈ ਘੁੰਮ ਆਈ ਸੀ ਇਸ ਵਾਰ ਤਾਂ ਨੀ ਗਈ ਛੁਟਿਆ ਚ ਕੁੰਮਣ ਮੈਂ ਅਪ੍ਰੈਲ ਚ ਈ ਹੋ ਆਈ ਸੀ।
ਕਿੱਥੇ?
ਮੈਂ ਅਪ੍ਰੈਲ ਵਿਚ ਘੁਮ ਰੀ ਸੀ ਅਪ੍ਰੈਲ ਵਿਚ
ਪਹਿਲਾਂ ਹੀ ਮਤਲਬ ਤੁਸੀਂ ਕੋਟਾ ਪੂਰਾ ਕਰਤਾ।
ਹਾਂ, ਕਿਉਂਕਿ ਮੈ ਏ ਮੇਰੇ ਬ੍ਰਦਰ ਦੀ ਮੈਰਿਡ ਸੀ ਨਾ ਤਾਂ ਤਾ ਕਰਕੇ, ਫਿਰ ਆਪਾਂ ਉਧਰੋਂ ਉਧਰ ਘੁੰਮਣ ਚਲੇ ਗਏ ਸੀ।
ਬ੍ਰਦਰ ਦੀ ਮੈਰਿਡ ਸੀ। ਸੀ ਆ ਮੈਰੀ-ਮੈਰਿਜ ਸੀ।
ਮੈਰਿਜ ਸੀ ਮੈਰਿਜ।
ਹਾਂਜੀ, ਹਾਂਜੀ ਮੈਰਿਜ ਸੀ ਓਕੇ ਜੀ।
ਹੂੰ।
ਇੰਜੋਏਮੈਂਟ ਕੀਤਾ ਹੋਣਾ ਪੂਰਾ?
ਹਾਂ, ਕਿਤਾ ਸੀਗਾ।
ਕਿਹੜੀ ਗੱਡੀ ਮਿਲੀ ਫੇਰ?
ਗੱਡੀ ਮਤਲਬ।
ਨਈ ਉਹ ਤੇ ਦਹੇਜ ਤੇ ਨਈ ਮਿਲਦੀ ਗੱਡੀ ਦੇਹਜ ਨਈ ਲਿਆ?
ਨਈ ਦੇਹਜ ਮਤਲਬ ਕਿ ਗੱਡੀ ਨੀ ਆਈ ਉਵੇਂ ਮਤਲਬ ਕਿ ਫਰਨੀਚਰ ਹੋ ਗਿਆ ਜਿਵੇਂ ਚੀਜ਼ਾਂ ਹੋ ਗਿਆ, ਅਸੀਂ ਗੱਡੀ ਨੀ ਲਿੱਤੀ। ਨਈ ਮੁੰਡੇ ਨੇ ਲਿੱਤੀ ਨੀ ਨਾ ਗੱਡੀ।
ਮੈਂ ਤਾਂ ਪਹਿਲਾਂ ਹੀ ਆਖਤਾ ਘਰਦਿਆਂ ਨੂੰ ਮੈਂ ਕਿਹਾ ਗੱਡੀ ਮਿਲੇਗੀ ਤਾਂ ਕਰਾਂਗਾ ਨਈ ਮੈਂ ਕਰਦਾ ਨੀ।
ਵਾਹ, ਕਿਹੜੀ ਗੱਡੀ ਚਾਈਦੀ ਤੁੈਨੂੰ?
ਮੈਨੂੰ ਗੱਡੀ ਮੈਂ ਕਿਹਾ ਤੁਸੀਂ ਦਵਾਓਗੇ ਤਾਂ ਵੱਡੀ ਦਵਾਣਾ ਨਈ ਮੈਂ ਛੋਟੀ ਨਈ ਚਲਾਣੀ।
ਨਈ ਫੇਰ ਵੀ ਕਿਹੜੀ ਗੱਡੀ ਲਓਗੇ ਦੋ ਪਹੀਏ ਵਾਲੀ ਲਓਗੇ ਚਾਰ
ਦੋ ਪਹੀਆਂ ਵਾਲੀ ਗੱਡੀ ਕੋ ਗੱਡੀ ਹੁੰਦੀ ਹੈ ਕੋਈ ਗੱਡੀ ਤੋਂ ਉਹ ਆੱਲਰੇਡੀ ਨਈ- ਨਈ ਫੋਰ ਵੀਲਰ, ਫੋਰ ਵੀਲਰ ਹਾਂਜੀ, ਹਾਂਜੀ ਫੋਰ ਵੀਲਰ। ਮੈਂ ਤਾਂ ਸੋਚ ਰਿਹਾ, ਕਿ ਮਿਲ ਜਾਏ ਕੋਈ ਮਤਲਬ ਠੀ- ਠਾਕ ਜਾਂ ਮਿਲ ਜੇ ਮਹਿੰਗਾ ਜਿਆ ਕੋਈ।
ਹੂੰ, ਤੁਹਾਨੂੰ ਥਾਰ ਪਸੰਦ ਹੈਗੀ?
ਨਈ ਨਈ ਥਾਰ ਨਈ। ਹਮ ਵੈਸੇ ਪਸੰਦ ਤਾਂ ਹੈਗੀ ਹੈ ਸਕੋਰਪੀਓ ਹੈ ਫੋਰਚੂਨਰ ਹੈਗੀ ਆ।
ਅੱਛਾ, ਅੱਛਾ ਫਿਰ ਉਹੀ ਓ ਲੈ ਲੈਣਾ।
ਨਈ ਫੇਰ ਉਹ ਪਤਾ ਕੀ ਇਹ ਕੋਈ ਨਾ ਕੋਈ ਨਾ ਨੁਕਸ ਮਿਲੇਗਾ।
ਉੱਚਾ ਮੋਡਲ ਲੈਣਾ ਐ ਕੀ? ਮੈਨੂੰ ਕੇਆ ਉੱਚਾ ਮੋਡਲ ਲੈਣਾ ਕੀ ਤੁਸੀਂ ਕੋਈ?
ਉੱਚਾ ਮਾਡਲ ਮਿਲ ਜੇਗਾ ਪਰ ਉਹ ਜੋਨ ਸੀ ਹੁੰਦੀ ਹੈ ਨਾ ਮਤਲਬ ਕਿ ਵਾਈਫ ਉਹ ਥੋੜ੍ਹਾ ਨੀਚਾ ਮਾਡਲ ਮਿਲ ਜਾਏਗੀ ਵਾਈਫ ਨਾ।
ਅੱਛਾ- ਅੱਛਾ।
ਹਾਂਜੀ ਹਾਂਜੀ। ਕੀ ਪਤਾ ਕੋਈ ਕਮੀ ਕੁੂਮੀ ਹੋ ਜਾਵੇ, ਹੱਥ ਨਾ ਹੋਵੇ, ਪੈਰ ਨਾ ਹੋਵੇ, ਇਕ ਅੱਖ ਤੋਂ ਦਿਖਦਾ ਨਾ ਹੋਵੇ, ਫਿਰ ਮੈਂ ਕੀ ਕਰਾਂਗਾ।
ਗੱਡੀ ਤਾ ਬਦਲ ਵੀ ਲਵਾਂਗਾ।
ਇੰਨੀ-ਇੰਨੀ ਵੱਡੀ ਡਿਮਾਂਡ ਨਾਲ ਰੱਖੋ ਨਾ, ਕਿ ਦੂਜੇ ਚ ਫੈਕਟ ਚੀਜ਼ ਖ਼ਰਾਬ ਆ ਜਾਵੇ।
ਓਹੀ ਤਾਂ ਕਹਿ ਰਿਹਾ, ਮੈਂ ਗੱਡੀ ਤਾਂ ਬਦਲ ਦੇਵਾਂਗਾ, ਪਰ ਉਹ ਕਿੱਥੇ ਬਦਲਾਂਗਾ।
ਫੇ ਉਹ ਗੱਲ ਤਾਂ ਹੈ ਹੀ।
ਹਾਂਜੀ, ਉਹਦੇ ਨਾਲ ਤਾਂ ਲਾਈਫ ਟਾਈਮ ਰਹਿਣਾ ਫਿਰ
ਹਾਂ ਤੇ ਫੇਰ ਤੁਸੀਂ ਗੱਡੀ ਦਾ ਖਾਬ ਨਾਲ ਲੋਓ ਨਾ, ਪਹਿਲੇ ਤੁਸੀਂ ਆਪਣੇ ਲਾਈਫ ਪਾਰਟਨਰ ਦਾ ਵੇਖ ਬੰਦਾ ਲਾਈਫ ਪਾਰਟਨਰ ਸਹੀ ਹੋਣੀ ਚਾਈਦੀ।
ਨਈ-ਨਈ ਜੀ, ਪਹਿਲਾਂ ਕੁਛ ਕਰ ਲਾਂ, ਫਰ ਲਾਈਫ ਪਾਰਟਨਰ ਦੀ ਸੋਚਾਂਗਾ ਹਜੇ ਨੀ
ਹਾਂ-ਹਾਂ, ਉਹ ਤ ਗੱਲ ਹੈ, ਜੇ ਤ ਪੜ੍ਹਾਈ ਕਰ ਰਹੇ ਹੋ ਜਾਂ ਪੜ੍ਹਾਈ ਕਰ ਲਏ
ਨਹੀਂ, ਪੜ੍ਹਾਈ ਤਾਂ ਨਹੀਂ, ਬ ਬਾਹਰ ਜਾਣਾ
ਅੱਛਾ, ਸਟੱਡੀ ਪੂਰੀ ਹੋ ਗਈ ਤੁਹਾਡੀ?
ਸਟੱਡੀ ਦਸਵੀ ਕੀਤੀ ਹੈ ਹਜੇ, ਬਾਰਵੀ ਕਰਨੀ ਹੈ, ਮੈਂ ਅਗਲੇ ਸਾਲ ਕਰਕੇ ਫਿਰ ਬਾਹਰ
ਹਾਂਜੀ।
ਕਿੱਧਰ ਬਾਹਰ ਜਾਓਗੇ?
ਬਾਹਰ ਮੈਂ ਵੇਖ ਰਿਹਾ, ਅਮਰੀਕਾ ਦਾ ਤਾਂ ਲੱਗਦਾ ਨੀ, ਪਹਿਲਾ ਸੋਚ ਰਿਹਾ ਸੀ, ਮੈਂ ਚਾਲੀ, ਪੰਜਾਹ ਲੱਖ ਲਾ ਕੇ, ਡਾਂਗੀ ਡੋਂਕੀ ਡਾਂਕੀ ਮਾਰ ਲਵਾਂਗਾ, ਸ ਠੀਕ ਹੈ ਜੀ ਸਤ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।